ਹਾਂਜੀ ਸਤਿ੍ਰੀ ਅਕਾਲ ਜੀ।
ਹਾਂਜੀ ਸਤਿ ਸ੍ਰੀ ਅਕਾਲ ਕੀ ਹਾਲ-ਚਾਲ ਐ।
ਵਧੀਆ, ਵਧੀਆ ਤੁਸੀਂ ਦੱਸੋ?
ਬਾਸ ਵਧੀਆ।
ਹੂੰ ਹਾਂਜੀ ਕੁੱਛ ਨੀ ਵਿਹਲੇ ਬੈਠੇ ਪਏ।
ਅੱਛਾ ਹੋਰ ਘਰ ਸਭ ਠੀਕ ਐ?
ਹਾਂਜੀ ਵਧੀਆ ਠੀਕ-ਠਾਕ ਆ ਤੁਸੀਂ ਦੱਸੋ ਗਏ ਨੀ ਕਿਸਈ ਪਾਸੇ ਘੁੰਮਣ?
ਨਈ ਹਜੇ ਤੇ ਕਿੱਥੇ ਨੀ ਗਏ।
ਸੰਡੇ ਹੈ ਨਾ
ਨਈ ਲੇਕਿਨ ਗਏ ਨੀ ਅਸੀਂ
ਹੂੰ ਬੱਚੇ ਨੇ ਨੀ ਬੋਲਿਆ ਚਲੀਏ ਘੁੰਮਣ
ਨਈ-ਨਈ ਮਤਬ ਸੰਡੇ ਫੇਰ ਇੱਕ ਛੁੱਟੀ ਆਦੀ ਐ ਤੇ ਕਿੱਥੇ ਹੀ ਜਾਣਾ ਇਆ
ਨਾਲੇ ਗਰਮੀ ਬੋਅ ਜਿਆਦਾ ਨਾ
ਹਾਂਜੀ ਗਰਮੀ ਤਾਂ ਕਾਫੀ ਆ ਇੱਥੇ--ਹੋਰ
ਹਾਂ ਵਧੀਆ-ਵਧੀਆ ਮੈਂ ਸ਼ਾਇ ਕੋਈ ਮੂਵੀ ਵਗੈਰਾ ਦੇੇਖਣ ਗਏ ਹੋਵੋ ਤੁਸੀਂ ਮੈਂ ਕਿਹਾ ਸ਼ਹਿਦ ਗਏ ਹੋਵੋ। ਹਾਂਜੀ
ਨਈ ਅਸੀਂ ਪਹਿਲੇ ਗਏ ਸੀ ਕੋਈ ਲਾਸਟ ਵੀਕ ਗਏ ਸੀ ਅਸੀਂ ਅੰਬਰਸਰ।
ਅੱਛਾ।
ਹਾਂਜੀ ਉਸ ਤੋਂ ਬਾਅਦ ਹਜੇ ਕਿਤੇ ਵੀ ਨੀ ਗਏ।
ਆਹੋ ਠੀਕ ਆ ਮੂਵੀਜ਼ ਵਗੈਰਾ ਨੇ ਨਾ ਵੇਖੀਆਂ ਨੇ ਨਵੀ ਆਂਈਆ।
ਨਹੀਂ ਆਈ ਵੀ ਹੈ ਇੱਕ ਮੂਵੀ ਪੰਜਾਬੀ ਦਣਜੀਤ ਦੀ ਆਈ ਦੀ ਹੈ
ਹਾਂ
ਹਾਂ ਦੇਖਦੇ ਹੈ ਸ਼ਾਇਦ ਉਹਨੂੰ ਉਹਦਾ ਹੀ
ਇੱਕ ਕੈਰੀ ਆਉਣ ਜਟਾ ਵੀ ਆਈਏ ਨਾ
ਹਾਂ ਉਹ ਵੀ ਆਈ ਹੈ, ਫੋਰ ਆਈ ਹੈ ਮੈਨੂੰ ਲੱਗਦਾ
ਹਾਂ ਬ ਉਹ ਕਹਿੰਦੇ ਨੇ ਚੰਗੀ ਨਹੀ ਬਕਵਾਸ ਜੀ ਆ
ਇਸ ਹਾਂ
ਕਹਿੰਦੇ ਇੰਨੇ ਵਧੀਆ ਨੀ ਹੈਗੀ, ਬਕਵਾਸ ਹੈ ਕੈਰੀ ਆਉਣ ਜੱਟਾ ਹਾਂ
ਅੱਛਾ
ਹਾਂ ਹਾਂਜੀ ਚੰਗੀ ਕਹਿੰਦੀ ਸਾਡੇ ਇੱਥੇ ਕਈ ਵੇਖ ਕੇ ਆਏ ਨਾ ਦੱਸਦੇ ਪਏ ਵੀ ਨਾ ਜਾਓ ਵੇਖਣ ਵਾਸਤੇ
ਅੱਛਾ, ਅੱਛਾ, ਨਹੀਂ ਉਹ ਵਾਲੀ ਤੇ ਅੱਛੀ ਹੈ
ਬੇਇਜਤੀ
ਨਹੀਂ ਹਾਂ ਦਲਜੀਤ ਦੀ ਜਿਹੜੀ ਆਈ ਹੈ ਨਾ
ਹਮ- ਹਮ- ਹਮ
ਉਹ ਕਾਫੀ ਅੱਛੀ ਕਹਿ ਰਹੇ, ਉਹ ਰੀਅਲ ਲਾਈਫ ਸਟੋਰੀ ਹੈ ਉਹ
ਅੱਛਾ, ਪਤਾ ਨੀ ਵੇ ਅੱਛਾ, ਅੱਛਾ
ਹਾਂਜੀ ਨ ਜੋ ਆਉਣਾ ਚਾਹੀਦਾ ਨਾਲ ਲੂ ਨਾਲ ਥੋੜੀ ਉਹਦੇ ਤੇ ਬਣੀ ਰਹੀ ਸ ਫੌਜੀ ਵਗੈਰਾ ਹੁੰਦੇ ਨਾ ਆਰਮੀ ਵਾਲੇ
ਹਾਂਜੀ
ਉਹਦੇ ਤੇ ਬਣੀ ਦੀ ਆ ਉਹ
ਹਾਂ ਉਹ ਤਾਂ ਪਹਿਲੀ ਹੀ ਫਸਟ ਆ, ਅੱਗੇ ਮੂਵੀ ਆਈ ਸੀ ਉਹ ਵੀ ਵਧੀਆ ਹੈਨੀ
ਹਾਂਜੀ
ਬਾਰਡਰ ਤੇ ਸ਼ਾਇਦ ਬਾਰਡਰ ਹੀ ਹੋਈ ਹੈ ਫਿਰ ਬਾਰਡਰ ਮੂਵੀ ਸੀ ਉਹਦੀ, ਵਿਚ ਦਿਲਜੀਤ ਵੀ ਹੈਗਾ ਸੀ
ਹਮ
ਉਹ ਵੀ ਵਧੀਆ ਹੀ
ਹਾਂ, ਹੋਰ
ਵਧੀਆ, ਵਧੀਆ
ਹਮ, ਨਹੀਂ ਵੈਸੇ ਜਾਣਾ ਚਾਹੀਦਾ ਦੇਖਣ ਵਾਸਤੇ
ਹਾਂ ਇਹ ਹੈ ਸਹੀ ਆ ਪਰ ਸਾਡੇ ਤੇ ਇੱਧਰ ਕੀ ਆ ਆਉਣ- ਜਾਣ ਦਾ ਖਰਚਾ ਹੀ ਪੈ ਜਾਂਦਾ ਹਨਾ
ਨਹੀਂ ਇੱਥੇ ਤਾਂ ਟਿਕਟਸ ਵਗੈਰਾ ਵੀ ਮਤਲਬ ਕਾਫੀ ਮਹਿੰਗੀ ਹੋਈ ਦੀ ਆ
ਟਿਕਟਸ ਹਾਂ ਮਹਿੰਗੀ ਹੋਈ ਆ, ਬਟ ਸਾਡੇ ਆਉਣ ਜਾਣ ਦਾ ਟੈਕਸੀ ਦਾ ਖਰਚਾ, ਉੱਥੇ ਜੇ ਬੱਚਿਆਂ ਨੇ ਬੋਲਿਆ ਖਾਣ-ਪੀਣ ਵਾਸਤੇ ਉਹਦਾ ਖਰਚਾ।
ਹਾਂ, ਮਤਲਬ ਐਥੇ ਨਾ ਵੀ ਜ਼ਿਆਦਾ ਚਾਰਜਿਸ ਵੀ ਕਰਦੇ ਆ। ਟਿਕਟ ਤੇ ਹੁੰਦੀ ਹੁੰਦੀ ਹੈ ਉਹਦੇ ਨਾਲ ਬਾਕੀ ਵੀ ਜੋ, ਐਡ ਓਨ ਕਰ ਦਿੰਦੇ, ਉਹਦੇ ਵਿੱਚ ਹੀ। ਹਂ ਕਾਫੀ ਫੇਰ ਬਿਲ ਵਗੈਰਾ ਵੀ ਕਾਫੀ ਬਣਾ ਦਿੰਦੇ ਆ, ਇਹਨੇ ਦੀ ਟਿ ਏਥੇ ਹੁੰਦੀ ਪੂਰਾ ਮੂਵੀ ਦੇਖਣ ਦਾ ਈ ਪੰਦਰਾਂ-ਸੋ, ਦੋ-ਹਜ਼ਾਰ ਬਣਾ ਦਿੰਦੇ, ਉਹਦੇ ਐਡ ਓਨ ਕਰ-ਕਰਕੇ।
ਹੋਰ?
ਹੋਰ, ਕਿੱਤੇ ਗਏ ਨਹੀਂ ਗੁਰਦੁਆਰਾ ਸਾਹਿਬ ਕਿਤੇ?
ਨਹੀਂ ਸਾਡੇ ਐਥੇ ਹੈ ਅੱਜ ਪ੍ਰੋਗਰਾਮ, ਟਾਹਲੀ ਸਾਹਿਬ ਗੁਰਦੁਆਰਾ ਹੈ ਐਥੇ। ਇਲਾਸ ਦੋ ਉੱਥੇ ਅੱਜ ਹੈ ਨਾ ਕੋਈ ਸ਼੍ਰੀ ਗੁਰੂ ਹਰਗੋਬਿੰਦ
ਹਾਂ ਹਾਂਜੀ -ਹਾਂਜੀ ਉਹ ਜਿੱਥੇ ਉਹਨਾਂ ਨੇ ਸ਼ਾਇਦ ਦਰਬਾਰ ਸਾਹਿਬਤੇ
ਤੇ ਕੁਛ ਸੀ ਤੇ ਅਜ
ਮਤਲਬ
ਹਾਂਜੀ ਤੇ ਉਹਦਾ ਅੱਜ ਗੁਰਪੁਰਬ ਹੈ ਤੇ ਐਵੇਂ ਜਾਣਦਾ ਪੂਰੇ ਦਿਨ ਦਾ ਮਤਲਬ ਸਵੇਰ ਤੋਂ ਲੈ ਕੇ ਸ਼ਾਮ ਤੱਕ ਹੈ
ਅੱਛਾ ਹਾਂ, ਹਾਂ
ਤੇ ਹੁਣ ਜਾਵਾਂਗੇ ਅਸੀਂ ਬਸ ਮੰਮਾ ਮੇਰੇ ਕੱਪੜੇ ਵਗੈਰਾ ਧੋ ਰਹੇ ਹੈ ਮੈਂ ਕਿਹਾ ਚਲੋ ਧੋਲਓ ਫਿਰ ਚਲਦੇ ਹਾਂ ਜਾਣਾ ਚਾਹੀਦਾ ਮ ਗੁਰਦੁਆਰੇ ਸਾਹਿਬ ਵੀ ਯਾਰ ਹਮ ਪੂਰੇ ਦਿਨ ਘਰ ਕੀ ਕਰਨਾ, ਫੋਨ ਵਗੈਰਾ ਤੇ ਮੁੱਕਣਾ ਹੀ ਨਹੀਂ ਹੈ
ਹਾਂ ਫੋਨ ਨੀ ਮੁੱਕਣਾ ਨਾ ਤੇ ਟੀਵੀ ਮੁੱਕਣਾ
ਹਾਂਜੀ
ਫੋਨ 'ਚ ਵੀ ਕੋਹ ਨਾ ਕੋ ਨਵਾਂ-ਨਵਾਂ ਆਈ ਜਾਣਾ, ਬਸ।
ਸਹੀ ਗੱਲ ਐ। ਪੂਰਾ ਦਿਨ ਹੀ ਫੋਨ'ਚ ਨਿਕਲ ਜਾਂਦੀ ਆ।
ਨਿਕਲ ਜਾਂਦਾ ਵਾ, ਉਹ ਵੀ ਜੇ ਕੋਈ ਕਿਸੇ ਕੋਲ ਨਹੀਂ ਕੋਈ ਕੰਮ ਤੇ ਉਹ ਫੋਨ'ਚ ਹੀ ਸਾਰਾ ਦਿਨ ਕੱਢ ਲੀਂਦਾ।
ਹੁਣੇ ਸ਼੍ਰੀ ਗੁਰੂ ਤੇਗ ਬਹਾ ਉਹਨਾਂ ਦੇ ਵੀ ਸੀ ਨਾ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ।
ਹਾਂਜੀ, ਓ ਤੋ ਹੋਗਿਆ ਨਾ, ਹਾਂਜੀ।
ਸਾਡੇ ਐਥੇ ਵੀ ਮਤਲਬ ਪੂਰੇ, ਮਹੀਨੇ ਦੇ ਪਾਠ ਚੱਲ ਰਹੇ ਸੀ।
ਅੱਛਾ।
ਉੱਥੇ ਵੀ ਚੱਲਦੇ ਪਏ ਹੋਣੇ ਆ, ਉਸ ਟਾਈਮ?
ਹਾਂਜੀ ਸਾਡੇ ਬਸ, ਅੱਗੇ ਤੇ ਚੱਲਦੇ ਸੱਵਾ ਮਹੀਨਾ ਚਲਾਂਉਂਦੇ ਇਸ ਵਾਰ ਇਹਨਾਂ ਨੇ ਦਸ ਕ ਦਿਨ ਵਾਸਤੇ ਕੀਤਾ ਸੀ।
ਅੱਛਾ, ਨਹੀਂ ਸਾਡੇ ਇਸ ਵਾਰੀ ਇੱਕੀ, ਬਾਈ ਦਿਨ ਕਮ ਸੇ ਕਮ ਰੱਖਿਆ ਸੀ ਉਹਨਾਂ ਨੇ। ਤੇ ਰੋਜ਼ ਫੇਰ ਅਸੀ ਵੀ ਜਾਂਦੇ ਸੀ ਉੱਥੇ, ਸ਼ਾਮੀ ਮਤਲਬ ਸ਼ੁ ਵਗੈਰਾ ਵੀ ਉਹਨਾਂ ਨੇ ਲਗਾਈਦੀ ਹੁੰਦੀ ਸੀ, ਕੋਈ ਬੇਡ ਚੇਨ ਵਗੈਰਾ ਐਂਵੇ ਸੇਵਾ ਦੇ।
ਹਾਂ-ਹਾਂ ਚਲੋ ਵਧੀਆ ਨਾ, ਉਹ ਵੀ ਠੀਕ ਹੀਗਾ।
ਹਾਂ‌ ਫੇਰ ਪ੍ਰੋਗਰਾਮ ਵਗੈਰਾ ਸੀ, ਹਾਂਜੀ
ਚਲੋ ਵਧੀਆ ਚੰਗਾ ਗੇ।
ਨਾਲੇੇ ਠੀਕ ਏ, ਇੱਕ ਮਤਲਬ ਰੂਟੀਨ ਬਣੀ ਰਹਿੰਦੀ ਹੈ ਕਿ ਹਾਂ ਜਾਨੈ, ਕੋਈ ਪ੍ਰੋਗਰਾਮ ਵਗੈਰਾ ਹੋਣ ਨਾ ਫੇਰ ਰੂਟੀਨ ਰਹਿੰਦੀ ਐ।
ਉਹ ਫਿਰ ਕੀ ਕੰਮ ਜਲਦੀ-ਜਲਦੀ ਸਮੇਟ ਲਈਦਾ ਨਾ, ਨਹੀ ਜਾਦਾ ਟਾਈਮ ਹੋ ਜਾਣਾ ਵਾ। ਚੱਲੀਏ, ਇੰਨੀ ਸੰਗਤ ਆਉਂਦੀ ਆ, ਅਹੀ ਵੀ ਚੱਲੀਏ।
ਹੂੰ, ਉਹ ਤੇ ਹੈ, ਨਹੀ ਠੀਕ ਐ। ਐਵੇਂ ਬੰਦਾ ਨਿਕਲ ਨੀ ਸਕਦਾ ਗੁਰਦੁਆਰੇ, ਯਾ ਤਾਂ ਐਵੇਂ ਸੰਗਰਾਂਦ ਵਾਲੇ ਦਿਨ ਜਾਓ। ਨਹੀਂ ਤੇ ਫੇਰ ਬਾਕੀ ਕੋਈ ਜਦੋਂ, ਦਿਨ ਵਾਰ ਆਏ ਦੋ-ਦੋ ਈ ਬੰਦਾ ਜਾਂਂਦੈ, ਐਂਵੇ ਕੋਈ, ਮਤਲਬ ਰੂਟੀਨ ਹੋਏ ਨਾ ਫੇਰ ਆਦਤ ਹੁੰਦੀ ਐ ਹਾਂਜੀ ਪਤਾ ਟਾਈਮ ਹੋਰ ਅਸੀਂ ਜਾਣੈ ਟਾਈਮ ਸਿਰ‌
ਹਾਂ ਰੂਟੀਨ ਵੀ ਆਪ ਈ ਬਣਾਉਣੀ ਪੈਂਦੀ ਆ, ਆਪ ਈ ਆਲਸ ਜਿਹਾ ਕਰ ਜਈਦਾ ਨਾ ਛੱਡੋ ਖਾ ਵਿਹਲੇ ਹੋਏ ਆ। ਕਈ ਲੰਮੇ ਪੈ ਲੀਏ, ਹੁੰਦਾ ਜ ਟੀਨ ਆਪ ਬਣਾਵਾਂਗੇ ਤੇ ਫੇਰ ਹੀ ਜਾਵਾਂਗੇ। ਨਹੀਂ ਤੇ ਕੰਮ ਕਰਕੇ ਕਿਤੇ ਚਲੋ ਰੈਸਟ ਕਰ ਲਈ
ਹੁੰਦੇ ਆ ਉੱਥੇ ਪ੍ਰੋ ਉਹ ਕੀ ਕਹਿੰਦੇ ਆ ਪਾਠ ਵਗੈਰਾ ਹੁੰਦੇ ਆ ਹਫ਼ਤੇ 'ਚ
ਆਹੋ, ਸਾਡੇ ਦੀ ਵੀ ਗੁਰਦੁਆਰਾ ਚ ਨਹੀਂ ਸਾਢੇ ਚੌਵੀ ਘੰਟੇ ਉੱਪਰ ਰਹਿੰਦਾ ਇੱਥੇ ਗੁਰਦੁਆਰਾ ਸਾਹਿਬ। ਇਥੇ ਪਾਠ ਚੱਲਦੇ ਰਹਿੰਦੇ ਨੇ। ਹਾਂ। ਉਹ ਟਿਊਸ ਮੰਗਲਵਾਰ।
ਅੱਛਾ- ਅੱਛਾ। ਸਾਡੇ ਇੱਥੇ ਵੀ ਮਤਲਬ ਮਤਲਬ ਗੁਰਦੁਆਰਿਆਂ ਦੇ ਹਿਸਾਬ ਨਾਲ ਕਰਦਾ ਕੋਈ ਵੀਰਵਾਰ ਹੁੰਦਾ, ਕਿਸੇ ਦੀ ਕਿਸੇ ਨੇ ਸ਼ਨੀਵਾਰ ਦਾ ਰੱਖਿਆ ਤਾਂ ਹੁੰਦਾ ਕਿ ਹਰ ਸ਼ਨੀਵਾਰ ਕਰਨਾ।
ਸਾਡੇ ਹੁੰਦਾ ਮੰਗਲਵਾਰ ਤੇ ਸ਼ੁੱਕਰਵਾਰ ਦੋ ਦਿਨ ਹੁੰਦਾ ਹਫ਼ਤੇ ਚ'।
ਅੱਛਾ-ਅੱਛਾ, ਸਾਡਾ ਇੱਕੋ ਵਾਰ ਹੁੰਦਾ ਹਫ਼ਤੇ ਵਿੱਚ। ਉਹ ਵੀ ਪਹਿਲੇ ਜਾਂਦੇ ਸੀ, ਹੁਣ ਉਹ ਵੀ ਨਹੀਂ ਜਾਂਦੀਆਂ ਬੀਬੀਆਂ।
ਹੂੰ, ਹੂੰ, ਹੂੰ ਗਰਮੀ ਦੇ ਕਰਕੇ ਨਿਕਲਿਆ ਨੀ ਜਾਂਦਾ ਉਹਨਾ ਕੋ।
ਨਹੀਂ ਲੇਕਿਨ ਹੁਣ ਕੋਈ ਵਿਆਹ ਵਗੈਰਾ ਆਣਗੇ ਨਾ ਲੇਡੀ ਸੰਗੀਤ। ਸਾਰੇ ਪੁੱਛੁ ਹੂਣ ਦੇ ਆ ਉੱਥੇ।
ਉਦੋਂ, ਉਦੋਂ ਗਰਮੀ ਨੀ ਨਾ ਲੱਗ
ਨਾ, ਉਦੋ ਕੁ ਪ ਨੀ ਕੋਈ ਕੁਛ ਨੀ, ਉਦੋਂ ਮਤਲਬ ਜਾਨਾ ਹੀ ਜਾਨਾ ਉਹਨਾਂ ਨੇ ਰਾਤੀ ਦਸ ਵਜੇ ਤ ਕੀ ਬੈਠਣਾ ਪਏ ਕਿਉਂਕਿ ਐਥੇ ਨਾ ਹੁੰਦੇ ਆ ਸਾਡੇ ਐਥੇ ਪੰਦਰਾਂ-ਪੰਦਰਾਂ ਵੀਹ-ਵੀਹ ਦਿਨ ਐਥੇ ਲੇਡੀ ਸੰਗੀਤ ਹੁੰਦੇ ਆ।
ਅੱਛਿਆ।
ਹਾਂ ਸੋ ਕੇ ਤੇ ਫੇਰ ਮਤਲ ਬ ਇੱਥੇ ਪ੍ਰੋਪਰ ਅ। ਲੇਡੀ ਸੰਗੀਤ ਦੇ ਵਿੱਚ ਵੀ ਨਾ ਉਹਨਾਂ ਨੇ ਸਟੋਲ ਵਗੈਰਾ ਲਗਾਏ ਦੇ ਹੁੰਦੇ। ਅੱਜ ਨਾਨਕੇ ਦੇ, ਅੱਜ ਦਾਤ ਕਿਹ ਦੇ ਆ ਜਪੈਨ ਦੇ ਆ। ਮਤਲਬ ਕਾਫੀ ਡੋਗਰਾ ਕਲਚਰ ਹੈ ਨਾ ਇੱਥੇ। ਹਾਂ। ਉਹ ਬਹੁਤ ਜ਼ਿਆਦਾ ਮਤਲਬ ਪੰਦਰਾਂ -ਵੀਹ ਦਿਨ ਲੈ ਜਾਂਦੇ ਉਹਦੇ ਚ'।
ਹੂ- ਹੁ ਹ ਚੰਗਾ ਵਾ। ਵਧੀਆ ਨਾਲ। ਮਜ਼ਾ ਆਦਾ ਨਾਲ ਇੰਨੇ ਦਿਨ ਵਿਆਹ।
ਨਹੀਂ ਬਟ ਠੀਕ ਹੈ। ਪਹਿਲੇ ਸਹੀ ਹੈ ਵੈਸੇ। ਅੱਜ ਕੱਲ ਮਤਲਬ ਪਹਿਲੇ ਹੁੰਦੇ ਸੀ ਮੂੰਗਫਲੀ ਵਗੈਰਾ ਪਤਾ ਸੀ ਪੁਰਾਣੇ ਜਮਾਨੇ ਚ'।
ਉ ਕੀਿ ਨਾ ਇੱਕ ਤੇ ਕਿਸੇ ਨਾਲ ਟਾਈਮ ਸਪੈਂਡ ਕਰਨ ਦਾ ਟਾਈਮ ਮਿਲ ਜਾਂਦਾ।
ਹਾਂ। ਨਾਲ ਥੋੜਾ ਮੌਜ- ਮਸਤੀ ਹੋ ਜਾਂਦੀ ਆ।
ਹਾਂ। ਉਓਹੀ
ਹੁਣਦੇ ਦਿੰਦੇ ਹੁਣ ਇੱਥੇ ਮਤਲਬ ਕੋਲਡ ਡਰਿੰਕ ਦੀ ਬੋਟਲ ਹੋ ਗਈ। ਖੰਡ ਦੇ ਪੈਕੇਟ ਹੋ ਗਏ। ਇੱਕ- ਇੱਕ ਕਿੱਲੋ ਦਾ। ਉਹ ਸਭ ਦੇਣਾ ਸਟਾਰਟ ਕਰ ਦਿੱਤਾ ਦਾ ਨਾਲ
ਅੱਛਾ। ਦਿੰਦੇ ਆ, ਲੈ ਕੇ ਜਾਂਦੇ। ਲੈ ਕੇ ਜਾਂਦੇ ਜਿਹਨਾਂ ਦੇ ਘਰ ਵਿਆਹ ਵਾ। ਕੇ ਜਾਂ ਦਿੰਦੇ ਉਹ।
ਨਹੀਂ, ਮਤਲਬ ਜਿਨਾਂ ਦੇ ਘਰ ਵਿ ਨਾ ਉਹਨਾਂ ਦੇ ਘਰ ਚ' ਉਹਨਾਂ ਦੀ ਕੋਈ ਨਾਨੀ ਹੈ, ਕੋਈ ਨਾਨਕੇ ਦੇ ਹੋ ਗਏ, ਕੋਈ ਭੂਆ ਦੇ ਹੋ ਗਏ, ਮਾਸੀ ਜਾਂ ਭੈਣ। ਉਹ ਨਾ ਮਤਲਬ ਗੀਤ ਵਗੈਰਾ ਰੱਖਦੇ ਆ।
ਅੱਛਾ।
ਤੇ ਆਪਣੇ ਮਹੱਲੇ ਵਾਲੇ ਹੋ ਗਏ, ਰਿਸ਼ਤੇਦਾਰ ਨੂੰ ਸਾਰਿਆਂ ਨੂੰ ਬੋਲਦੇ ਕਿ ਮਤਲਬ ਸਾਡੇ ਸ਼ਾਮੀ ਗੀਤ ਹੈ ਤੁਸੀਂ ਆ ਜਾਓ।
ਅੱਛਾ- ਅੱਛਾ।
ਸਾਰੇ ਚਲੇ ਜਾਂਦੇ ਉਸ ਟਾਈਮ ਦੇ ਹਿਸਾਬ ਨਾਲ। ਉਥ ਫਿਰ ਉ ਲੇਡੀ ਸੰਗੀਤ ਵਗੈਰਾ ਹੁੰਦਾ ਹੈ। ਜਦੋਂ ਮਤਲਬ ਖ਼ਤਮ ਹੋ ਜਾਏਗਾ। ਤੇ ਫੇਰ ਸਟੋਲ ਵਗੈਰਾ ਲਗਾਏ ਹੁੰਦੇ ਆ। ਕਈ ਵਾਰੀ ਪਾਓ ਭਾਜੀ ਲਗਾ ਲੈਂਦੇ ਆ। ਡੋਸਾ, ਟਿੱਕੀ ਵਗੈਰਾ ਪ੍ਰੋਪਰ ਸਟ੍ਰਗਲ ਕਰਦੇੱਥੇ।
ਚਲੋ ਵਧੀਆ। ਨਾ ਨਾਲੇ ਖਾਣ- ਪੀਣ ਦਾ ਨਾਲੇ ਇੰਜੋਏਮੈਂਟ ਹੋ ਜਾਂਦੀ।
ਤੇ ਕੋਲਡ ਡਰਿੰਕ ਦੀ ਬੋਟਲ ਦੇ ਦਿੱਤੀ। ਨਾਲ ਵੀ ਫੇਰ ਪੜਾਉਂਦੇ ਆ।
ਹਹ ਹ ਚ' ਆਣਾ।
ਤ ਤੇ ਜ ਸਾਰੇ ਜਾਦੇ ਆ। ਦੋੜ ਤੇ ਦੋੜ ਤੇ ਲੇਡੀ ਸੰਗੀਤ ਆ ਗ
ਹਾਂ- ਹਾਂ। ਉਹੀ ਦੇਖਣ ਜ ਖਾਣ- ਪੀਣ ਵਾਸਤੇ ਨਾਲ ਹੀ ਹੋ ਜਾਂਦਾ ਇੰਜੋਏਮੈਂਟ। ਹੋ ਜਾਂਦਾ। ਹੂ।
ਸਭ ਕੁਛ ਜ਼ਰੂਰੀ ਹੈ।
ਤਾਂ ਵਧੀਆ ਤੁਹਾਡੇ ਤਾਂ ਮੈਂ ਵੀ ਸੁਣਿਆ ਹੀ ਹੁੰਦੀ ਉੱਧਲੀ ਸਾਈਡ ਤੇ ਇੰਨਾ ਵਧੀਆ ਵਿਆਹ ਹੁੰਦਾ।
ਇੱਥੇ ਬਹੁਤ ਜ਼ਿਆਦਾ। ਕਿਉਂਕਿ ਸਾਡੇ ਪੰਜਾਬ ਵਾਲੀ ਪਾਸੇ ਨੀ ਆ। ਉੱਥੇ ਉਹੀ ਥੋੜਾ- ਬਹੁਤ ਖਿੱਚਦੇ ਆ।
ਹਾਂਜੀ।
ਮੇਨ- ਮੇਨ ਗੀਤ ਵੀ ਕਿੰਨੇ ਦਿਨ ਦੋ ਜਾਂ ਤਿੰਨ ਦਿਨ ਰੱਖਦੇ ਆ। ਉਹਹੀ ਬਸ ਐਵੇਂ ਢੋਲਕੀ ਵਗੈਰਾ ਵਜਾਏ। ਕੁੱਛ ਜ਼ਿਆਦਾ ਨ ਹੁੰਦਾ ਉੱਥੇ।
ਦੋ ਦਿਨ ਵਾਸਤੇ।
ਹਾਂ। ਬਟ ਇਥੇ ਇੱਥੇ ਪ੍ਰੋਪਰ ਹੈ। ਇੱਥੇ ਬਹੁਤ ਜ਼ਿਆਦਾ ਮੰਨ ਕੇ ਨਾ ਸਗੋਂ ਅਸੀਂ ਬੋਲਦੇ ਹਾਂ ਮੰਮਾ ਹੋਣਾ ਨੂੰ ਮੰਮਾ ਜੇ ਸਾਡੇ ਵਿਆਹ ਵਗੈਰਾ ਹੋਣਗੇ ਤੇ ਬਈ ਉਹਨਾਂ ਨੂੰ ਬੋਲਣਾ ਤੁਹਾਨੂੰ ਵੀ ਗੀਤ ਗਵਾਉਣੇ ਪੈਣੇ ਆ
ਅੱਛਾ
ਕਿਉਂਕਿ ਉੱਥੇ ਇਹ ਸਭ ਨੀ ਹੈ, ਉਹ ਜਿੱਥੋਂ ਖਾਣਾ ਫਿਰ ਉੱਥੇ ਖਵਾਣਾ ਵੀ ਹੈ
ਉਣਾ ਹਾਂਜੀ ਉਹ ਤੇ ਹੈ
ਫਿਰ ਅਸੀਂ ਉਹ ਬੋਲਦੇ ਕਿ ਹਾਂ ਇੱਕ ਨਾਨਕੇ ਦਾ, ਇੱਕ ਦਾਦਕੇ ਦਾ, ਇੱਕ ਮਾਸੀਆਂ ਦਾ
ਤੁਹਾਡੇ ਸਾਈਡ ਨਾਲ ਨ ਤੁਹਾਡੇ ਸਾਈਡ ਨਾਲ ਨ ਨੋਨ ਵੈਜ ਵੀ ਜ਼ਿਆਦਾ ਚੱਲਦਾ
ਹਾਂ ਸਾਡੇ ਸਾਈਡ ਬਹੁਤ ਜ਼ਿਆਦਾ ਹੈ ਨੋਨ ਵੈਜ ਮਹਿੰਦੀ, ਮਹਿੰਦੀ ਦੀ ਰਾਤ ਹਾਂ, ਬਟ ਉਹ ਉਹਨਾਂ ਦੀ ਦੂਸਰੀ ਕਾਸ਼ਟ ਹੁੰਦੀ ਹੈ ਤੇ ਨਾ ਕਸ਼ਮੀਰੀ ਪੁੰਛ ਹੈ, ਪੁੰਛ ਦੇ ਉਹ ਬਿਲੋਂਗ ਕਰਦੇ ਹੈ।
ਜੇ ਨੋਨ ਵੈਜ ਨਹੀਂ ਪਾਇਆ ਤੇ ਕਹਿੰਦੇ ਵਿਆਹ ਹੀ ਨਹੀਂ ਹੋਇਆ।
ਹਾਂ ਇੱਥੇ ਹੈ, ਇੱਥੇ ਬਹੁਤ ਜ਼ਿਆਦਾ, ਹਮ ਇੱਥੇ ਮਤਲਬ ਉਹਨਾਂ ਨੇ ਮੀਟ, ਬਰੀ ਘਰੇ ਖਰੋੜ ਮਤਲਬ ਸਾਰੀ ਰੋਟੀ ਲਗਾਉਣੀ ਲਗਾਉਣੀ ਹੈ।
ਹਮ- ਹਮ।
ਜਿੰ ਦਿ ਫੰਕਸ਼ਨ ਚੱਲ ਇਹ ਨੀ ਕਿ ਵਿਆਹ ਤੇ ਜਿੰਨੇ ਦਿਨ ਫੰਕਸ਼ਨ ਚੱਲਣਗੇ ਨਾ।
ਹਾਂਜੀ।
ਪਰ ਉਹ ਲੱਗੇਗੀ ਲੱਗੇਗੀ।
ਹਾਂ ਉਹੀ ਮੈਂ ਵੀ ਸੁਣਿਆ ਸੀ ਨੂੰ
ਹਾਂ। ਸਹੀ ਹੈ ਲੇਕਿਨ ਚਲੋ
ਚੰਗਾ ਵ ਤੇ
ਹਾਂ।
ਸੰ ਚ ਘਟ ਹੋੜਦਾ।
ਹਾਂਜੀ।
ਮੈਂ ਵਧੀਆ, ਨਾਲੇ ਟਾਈਮ ਪਾਸ ਹੋ ਜਾਂਦਾ ਵਿਆਹ ਆ ਜਾਏ
ਸਹੀ ਗੱਲ ਹੈ, ਅਰੇ ਇੱਕ ਵਾਰੀ ਵਿਆਹ ਆਉਣਾ ਕਿ ਬੰਦਾ ਅੱਛੀ ਤਰਾਂ ਕਰੇ। ਮੈਂ ਕੀ ਸੋਚਣਾ ਪੈਸਾ ਨ ਬਟ ਫੰਕਸ਼ਨ ਵਗੈਰਾ ਸਹੀ ਤਰ੍ਹਾਂ ਨਾ ਕਰੇ ਦਿਲ ਖੋਲ ਵ ਕੇ
ਆਹ ਦਿਲ ਖੋਲ ਕੇ ਹਾਂ ਇਹ ਵੀ ਕਿਸੇ ਕੋਈ- ਕੋਈ ਆ ਕਰ ਸਕਦਾ ਇਹਨਾ ਹਰ ਕੋਈ ਨੀ ਕਰ ਸਕਦਾ ਹਾਂ ਜਿਹਦਾ ਦਿਲ ਕੁਝ ਜ਼ਿਆਦਾ ਨਹੀ-ਨਹੀ। ਉਹ ਜਿਦ ਕੋ ਜਿਆਦਾ ਪੈਸਾ ਨਾ ਉਹ ਥੋੜਾ ਜਿਹਾ ਹੱਥ ਘੁਟ ਲੈਂਦਾ ਜਿਦ ਕੋ ਹੈ ਓਦਾਂ ਦਾ ਨਾ ਉਹ ਖਰਚਾ ਜਿਆਦਾ ਕਰ ਲੈਂਦਾ।
ਸਹੀ ਗੱਲ ਹੈ ਅੱਜ-ਕੱਲ੍ਹ ਅਮੀਰ ਸਗੋਂ ਜ਼ਿਆਦਾ ਕਮੀਨੇ ਆ, ਬਹੁਤ ਛੋਟਾ ਦਿਲ ਆ ਉਹਨਾਂ ਦਾ
ਛੋਟਾ ਦਿਲ ਉਹਨਾਂ ਦਾ,
ਕਿ ਹਾਂ ਬਈ ਸਾਡੇ ਅਕਾਊਂਟ ਚ ਇੰਨਾ ਥੋੜਾ ਬਹੁਤ ਪੈਸਾ ਲਗਾ, ਅਮੀਰ ਵਲ ਤਾਂ ਹੈ ਹੀ ਨਹੀਂ। ਸਾਡੇ ਸੀ ਸਾਡਾ ਲੱਗ ਗਿਆ ਅਸੀਂ ਕਰ ਦਿੱਤਾ। ਬਹੁਤ ਹੈ। ਚਲੋ ਬਸ ਵਧੀਆ, ਚਲੋ ਮੈਂ ਚਾਵਲ ਬਣਾ ਲਾ, ਫਿਰ ਮੈਂ ਕਰਦੀ ਹਾਂ। ਠੀਕ ਹੈ ਓਕੇ, ਸਤਿ ਸ੍ਰੀ ਅਕਾਲ ਠੀਕ,